ਮੰਮੀ ਕੀ ਹਾਲ ਜੇ
ਤੇ ਬਸ ਠੀਕ ਤੁਸੀਂ ਸੁਣਾਓ ਠੀਕ ਹੋ ਹਾਂਜੀ ਹੋਰ ਕੀ ਤੁਰਦੇ ਏ ਅੱਛਾ ਪੀ ਲਿਆ ਚਾਹ ਪਾਣੀ
ਹਾਂਜੀ ਹਾਂਜੀ
ਅੱਚਾ
ਆਂਟੀ ਮੈਂ ਸੁਣਿਆ ਤੁਸੀ ਕਸ਼ਮੀਰ ਦੀਆਂ ਸਬਜ਼ੀਆਂ ਬੜੀਆਂ ਸਵਾਦ ਬਣਾਦੇ ਓ
ਹਾਂਜੀ ਹਾਂਜੀ
ਰਹਿੰਦੇ ਤੇ ਤੁਸੀਂ ਪੰਜਾਬ ਦੇ ਵਿੱਚ ਤੇ ਕਸ਼ਮੀਰ ਦੀਆਂ ਸਬਜ਼ੀਆਂ ਕਿਥੋਂ ਸਿੱਖ ਲਿਆ ਜੇ
ਕਸ਼ਮੀਰੀ ਐ ਨਾ
ਅੱਛਾ ਅੱਛਾ ਤੇ ਤੁਸੀਂ ਪੰਜਾਬ ਦੇ ਓ
ਤੈਅ ਸਿੱਖ ਲਈਆਂ ਨਾ ਸਾਰੀਆਂ ਸਬਜ਼ੀਆਂ ਬਣਾਨੀਆਂ ਦੱਮ ਆਲੂ ਕਹੀਏ
ਤੇ ਦੱਮ ਆਲੂ ਆਂਟੀ ਕਿੱਦਾਂ ਬਣਾਉਂਦੇ ਓ
ਦਮ ਆਲੂ ਬਣਦੇ ਐ, ਪਹਿਲੇ ਆਲੂ ਓਬਾਲੋ।
ਆਲੂ ਬਾਲਕੇ ਹਾਂਜੀ।
ਹਾਂਜੀ, ਫੇਰ ਉਹਨਾਂ ਨੂੰ ਆਲੂ ਬਾਲ ਕੇ ਫੇਰ ਉਹਨਾਂ ਦਾ ਛਿਲਕਾ ਉਤਾਰ ਕੇ ਉਹਦੇ ਚ ਸੁਰਾਖ ਕਰੋ।
ਠੀਕ ਏ।
ਕਿਸੇ ਸਿਲਾਈ ਨਾਲ ਯਾ ਕਿਸੇ ਪਿੰਨ ਵਗੈਰਾ ਨਾਲ।
ਫੋਕ ਨਾਲ
ਹਮ, ਫੌਕ ਨਾਲ ਨੀ ਕਰਨੇ, ਫੋਕ ਨਾਲ ਜ਼ਿਆਦਾ ਹੋ ਜਾਂਦੇ ਆ, ਟੂਥਪਿ ਚ ਨੀ ਹੁੰਦੀ ਤੁੁੱਥ- ਪਿਕ ਯਾ ਮਾਚਿਸ ਦੀ ਤੀਲੀ ਨਾਲ। ਫੇਰ ਹੁਣ ਜੇ ਤਾਂ ਤੁਸੀਂ ਪੰਜਾਬੀ ਔ, ਫੇਰ ਟਮਾਟਰ ਪਿਆਜ਼ ਦੀ ਗ੍ਰੇਵੀ ਬਣਾਓ।
ਹਮ
ਲਸਣ ਵਗੈਰਾ ਦੀ। ਜੇ ਤੇ ਕਸ਼ਮੀਰੀ ਖਾਣੇ ਆ ਤੇ ਫੇਰ ਤੁਹਾਨੂੰ ਸੌਂਫ ਦੀ ਬਨਾਣੀ ਪੈਣੀ ਐ।
ਅ
ਪਹਿਲੇ ਤੇਲ ਪਾ ਕੇ ਵਿੱਚ ਲਾਲ ਮਿਰਚੀ ਪਾਣੀ ਐ। ਫੇਰ ਉਹਦੇ ਵਿੱਚ ਨਮਕ, ਮਰਚ, ਹਲਦੀ, ਸੌਂਫ ਪੀਸੀ ਹੋਈ ਪਾਣੀ ਐ। ਫੇਰ ਪਾਣੀ ਉਬਾਲ ਕੇ ਜਦੋਂ ਗਰੇਵੀ ਬਣਜੇ, ਪਾਣੀ ਪਾ ਦੇਣਾ, ਜਦੋਂ ਬੋਆਇਲ ਆ ਗਿਆ ਉਹਦੇ ਵਿੱਚ ਆਲੂ ਪਾ ਦੇਣੇ।
ਠੀਕ ਐ।
ਹੋਰ ਇਧਰ ਕੜਮ ਚ ਤੇ ਕੁਛ ਨਹੀਂ ਪਾਂਦੇ, ਕੜਮ ਵੀ ਕਈ ਤਰ੍ਹਾਂ ਦਾ ਬਣਦਾ। ਨੋਨ- ਵੈਜ ਵੀ ਪਾ ਕੇ ਤੇ ਦੂਸਰੇ ਉਸ ਤਰ੍ਹਾਂ ਵੀ ਤੇ ਇਹਨਾਂ ਦੀਆਂ ਟਊਸ਼ਨ ਤੇ ਨਹੀਂ ਜਾ ਰਹੇ ਬੱਚੇ?
ਬ ਬੱਚਾ, ਬੇਟਾ ਗਿਆ ਸੀ ਸਵੇਰੇ ਤੇ ਗੁੜੀਆਂ ਨੀ ਗਈ। ਤੇ ਉਹ ਮੈਮ ਠੀਕ ਨੀ ਹੈਗੇ, ਉਹਨਾ ਨੂੰ ਸਰਵਾਈਕਲ ਹੈਗਾ। ਨਈ, ਨਈ ਮੈਡਮ ਠੀਕ ਨਈ ਐ, ਸਰਵਾਈਕਲ ਹੋਇਆ ਨਾ ਉਹਨਾ ਨੂੰ ਉਹ ਕਹਿੰਦੇ ਕਿ ਫੇਰ ਨੂੰ ਹੱਥ ਫੜ੍ਹ ਕੇ ਕਰਾਉਣਾ ਪੈਂਦਾ ਕੰਮ।
ਅੱਛਾ, ਅੱਛਾ ਇਹ ਤਾ ਹਲੇ ਛੋਟੀ ਐ ਨਾ।
ਹਾਂਜੀ, ਹਾਂਜੀ।
ਹਮ, ਛੁੱਟੀਆਂ ਕਦੋਂ ਤੱਕ ਐ।
ਇਹਦੀਆਂ ਤੇਰਾਂ ਤਰੀਕ ਤੱਕ ਆ ਤੇ ਕੁੜੀ ਅਹ ਬੇਟੇ ਦੀਆਂ ਤੇਰਾਂ ਤਰੀਕ ਤਕ ਤੇ ਗੁੜੀਆਂ ਦੀਆਂ ਛੇ ਤਕ ਆ। ਹਾਂਜੀ, ਕਰਵਾਨੀ ਆ ਨਾਲ।
ਠੀਕ, ਠੀਕ।
ਦ੍ਰਿਸ਼ਟੀ ਦਾ ਤੇ ਹੋ ਗਿਆ ਕੰਪਲੀਟ, ਸਾਰਾ ਗੁੜੀਆਂ ਦਾ ਤੇ ਹੋ ਗਿਆ।
ਪਿੰਡ ਨੀ ਜਾਣਾ ਹਲੇ?
ਜਾਣਾ ਵਾ ਵੇਖੋ ਕਦੋਂ ਜਾਣਾ।
ਅੱਛਾ- ਅੱਛਾ ਅਸੀਂ ਵੀ ਜਾਣਾ ਆ ਬਣਦਾ ਪਿਆ। ਪ੍ਰੋਗਰਾਮ ਜੰਮੂ ਜਾਣਾ ਅਸੀਂ, ਜੇ ਬਣ ਗਿਆ ਤੇ ਗਰਮੀ ਬੜੀ ਏ, ਦੀਦੀ ਫੋਨ ਕਰਦੇ ਪਏ ਆ ਜਓ।
ਦਿੱਲੀ ਕਹਿ ਦੀ ਜਾਣਾ ਤੁਸੀਂ ਪਠਾਨਕੋਟ ਥਾਨੀ ਕਿ ਜਲੰਧਰ ਥਾਨੀ।
ਪਠਾਨਕੋਟ ਜਲੰਧਰ ਨਹੀਂ ਆਂਦਾ ਜਲੰਧਰ ਦਾ ਸਾਡਾ ਹੈਗਾ ਨੀ ਨਾ ਰੂਡ ਜਲੰਧਰ ਜਾਣਾ ਫਿਰ ਦਿੱਲੀ ਜਾਣਾ ਹੋਵੇ ਤੇ ਲੁਧਿਆਣੇ ਜਲੰਧਰ ਇੱਧਰ ਤੇ ਵੱਖਰਾ ਆ ਜਾਂਦਾ ਨਾ ਪਠ
ਬਟਾਲਾ ਆਂਦਾ ਨਾ ਇੱਧਰੋਂ ਬਟਾਲਾ, ਗੁਰਦਾਸਪੁਰ ਦੀਨਾਨਗਰ, ਧਾਰੀਵਾਲ
ਹੂੰ
ਇੱਧਰ ਆਲਾ ਰੋੜ
ਠੀਕ ਏ।
ਇਦੇਲਾ ਰੂੜ ਹੋਰ ਹੈਗਾ ਉਹਦਰਲਾ ਰੂੜ ਹੋਰ ਏ
ਤੁਹਾਡੀ ਸਲਾਹ ਕਦੋਂ ਦੀ ਬਨ ਰਈ ਜਾਣ ਦੀ
ਨੈਕਸਟ- ਨੈਕਸਟ ਵੀਕ ਤੱਕ
ਹਾਂਜੀ
ਹਾਂਜੀ ਅਗਲੇ ਹਫ਼ਤੇ ਤੱਕ
ਅੱਛਾ ਇੱਕ ਦੋ ਮਹੀਨੇ ਲਾ ਕੇ ਆਉਗੇ ਕੇ ਇੱਕ ਮਹੀਨਾ
ਨਈ ਵੇਖੋ ਦੀਦੀ ਦੀ ਬਹੁੂ ਵੀ ਚੱਲ ਗਏ ਹੈ ਨਾ। ਦੀਦੀ ਕਹਿਣ ਡਏ ਆ ਜਾਓ ਦਿੱਲੀ ਗਈ ਨਾ ਉਹਨੂੰ ਪੇਕੇ ਛੁਟ ਉਹਦੇ ਦਿੱਲੀ ਹੈ ਨਾ।
ਅੱਛਾ- ਅੱਛਾ
ਉਹ ਵੀ ਛੁੱਟੀਆਂ ਪਈਆਂ ਹੀ ਅਤੇ ਉਹ ਬੁੱਧਵਾਰ ਚਲੇ ਗਏ ਆ। ਤੇ ਦੀਦੀ ਕਹਿਣ ਡਏ ਤੂੰ ਕਦੋਂ ਦੇ ਕਹਿਣ ਡਏ ਤੇ ਆਂਦੇ ਕਿਉ ਨਈ ਪਏ। ਜੀਆਜੀ ਦਾ ਵੀ ਸਵੇਰੇ ਫੋਨ ਆਇਆ ਕਹਿੰਦੇ ਆ ਜਾਓ ਹੁਣ ਕਿਉਂਕਿ ਐਤਕੀ ਗਏ ਨੀ ਨਾ ਆਪਾਂ ਕਾਫ਼ੀ ਦੇਰ ਹੋ ਗਈ ਨਾ ਜੰਮੂ ਗਏ ਨੀ ਹੁਣ
ਚਲ ਉਹ ਕਹਿ ਰਹੇ ਕਿ ਚਲੋ ਆਓ ਫਿਰ ਅੱਗੇ ਕਿਤੇ ਜਾਵਾਂਗੇ। ਘੁੰਮਣ ਸ੍ਰੀਨਗਰ ਵਗੈਰਾ ਕਹਿੰਦੇ ਸ਼੍ਰੀਨਗਰ ਰਸ਼ ਬਹੁਤ ਹੋਇਆ ਹੋਇਆ ਬਹੁਤ ਟੂਰਿਸਟ ਗਿਆ ਹੋਇਆ।
ਹਾਂ ਗਰਮੀ ਆ ਨਾ
ਹਾਂ ਟੂਰਿਸਟ ਬਹੁਤ ਹੈ ਕਹਿੰਦੇ ਰਸ਼ ਬੜਾ ਹੋ ਜਾਂਦਾ ਫਿਰ ਟਰੈਫਿਕ ਬੜਾ ਜਾਮ ਹੋ ਜਾਂਦਾ ਨਾ। ਫਿਰ ਉਹ ਕਿੰਨੀ -ਕਿੰਨੀ ਦੇਰ ਸੜਕਾਂ ਤੇ ਖੜੇ ਉਹ
ਬਸ ਹਾਂਜੀ ਤੁਹਾਨੂੰ ਪਤਾ ਗਏ ਛੁੱਟੀਆਂ ਨੇ ਬੱਚਿਆਂ ਨੂੰ ਸਾਰੇ ਲੋਕ ਗਏ ਹੋਏ ਘੁੰਮਣ
ਕਰਦਾ ਪਿਆ ਕਿੰਨਾ ਹੀ ਉਨੇ ਕਰ ਤਾ ਸ਼ੋਟਕੱਟ ਜੰਮੂ ਦਾ ਰਸਤਾ ਸ਼੍ਰੀਨਗਰ ਦਾ ਟਨਲ ਕਿੰਨੀਆਂ ਬਣ ਗਈਆਂ ਰਸਤੇ 'ਚ ਚਲੋ ਤੁਹਾਨੂੰ ਵੀ ਘੁਮਾ ਲਿਆਈਏ ਜੰਮੂ ਚੱਲ ਪਉ ਐਤਕੀ ਸਾਡੇ ਨਾਲ
ਚਲੋ ਪਾਪਾ ਦੀ ਗੱਲ ਆ। ਇਹਨਾਂ ਨੇ ਕਹਿਣਾ ਮੈਂ ਦੁਕਾਨ ਵਿਚੋਂ ਜਾ ਨੀ ਸਕਦਾ
ਬਾਅਦ 'ਚ ਤੁਹਾਨੂੰ ਇਹੀ ਇੱਥੇ ਭੇਜ ਦਾਂਗੇ ਨਾ ਟ੍ਰਰੇਨ ਚ ਵਾਪਸ ਜਲਦੀ ਆਂਣਾ ਹੋਏਗਾ ਤੇ
ਹੂੰ
ਢਾਈ ਵਜੇ ਉਥੋਂ ਟ੍ਰਰੇਨ ਆਉਂਦੀ ਸਾਢੇ ਸੱਤ ਵਜੇ ਅੰਬਰਸਰ
ਆਹੋ ਪੁੱਛ ਲੈਣ ਪੁੱਛ ਲਿਓ।
ਆਹੋ ਜੰਮੂ ਤੋਂ ਟ੍ਰਰੇਨ ਆਉਂਦੀ ਸਾਢੇ ਸ ਢਾਈ ਵਜੇ ਪੱਕਾ ਉਹਦਾ ਟਾਈਮ ਹੈਗਾ ਸਾਢੇ ਸੱਤ ਪੂਰੇ ਅੰਮ੍ਰਿਤਸਰ ਸਟੇਸ਼ਨ 'ਤੇ ਲੱਗ ਜਾਂਦੀ।
ਠੀਕ ਹੈ।
ਦੀਦੀ ਉਹਦੇ 'ਚ ਹੀ ਆਂਦੇ ਸੀ ਪਹਿਲੇ ਜਦੋਂ ਅਸੀਂ ਗੱਡੀ 'ਚ ਨਹੀਂ ਨਾ ਜਾਂਦੇ ਸੀ।
ਹੂੰ- ਹੂੰ- ਹੂੰ।
ਉਦੋਂ ਅਸੀਂ ਔਹਦੇ
ਇਹ ਆ ਕਿ ਚਲੋਂ
ਤੇ ਉਹ ਵਾਹਵਾ ਨਾਲੇ ਵਧੀਆ ਰਹਿੰਦਾ ਟ੍ਰੇਨ ਮੈਨੂੰ ਬੱਸ ਨਾਲੋਂ ਵਧੀਆ ਲੱਗਦਾ ਟਰੇਨ ਦਾ ਸਫ਼ਰ।
ਹਾਂ। ਦ੍ਰਿਸ਼ਟੀ ਸਗੋਂ ਕਹਿੰਦੀ ਕਿ ਟ੍ਰਰੇਨ ਚ ਚੱਲਾਂਗੇ ਬੜਾ ਮਜ਼ਾ ਆਂਦਾ ਐ। ਉਹਨੂੰ ਦਕਸ਼ਿਣ ਕਹਿਣ ਡਈ ਹੀ ਏ ਚੀਜ਼ੀ ਵੀ ਮਿਲਦੀ ਆ ਟ੍ਰੇਨ ਦੇ ਵਿੱਚ।
ਹਾਂ। ਬੜੇ ਭਾਈ ਆਂਦੇ ਲੱਡੂਆਂ ਵਾਲਾ ਥੋੜ੍ਹਾ, ਇਹ ਸਾਰੀ ਦਿਹਾੜੀ ਉਹ ਤੇ ਮਿੰਟ, ਮਿੰਟ ਬਾਅਦ ਆ ਜਾਂਦੇ ਆ। ਕੋਲਡ ਡ੍ਰਿੰਕ ਕੁੁਰ ਕੇ ਭਟੂਰੇ, ਬੈ ਸਮੋਸੇ, ਬ੍ਰੈਡ ਪਕੌੜੇ। ਗਏ ਨੀ ਕਦੀ ਟ੍ਰੇਨ ਚ?
ਨਾ ਇਹ ਦਕਸ਼ਣ ਹੀ ਬੈਠਾ ਨਾ ਕਦੀ ਦ੍ਰਿਸ਼ਟੀ ਬੈਠੀ ਮੈਂ ਤੇ ਕਵਾਰੇ ਹੁੰਦੇ ਗਏ ਆ, ਜਦੋਂ ਵੀ ਪਾਪਾ ਲੈ ਕੇ ਜਾਂਦੇ ਹੁੰਦੇ ਹੀ ਚਿੰਤਪੁਰਨੀ।
ਤੇ ਹੁਣ ਜਦੋਂ ਜਾਣਾ ਭਾਜੀ ਨੇ ਮੱਥਰਾ ਬਰਿੰਦਾਬਨ ਤੇ ਤੁਹੀਂ ਵੀ ਚੱਲ ਜਾਓ ਨਾਲ ਹੀ।
ਉਹ ਸਾਨੂੰ ਦੱਸ ਕੇ ਕਿੱਥੋਂ ਜਾਂਦੇ ਆ, ਉਹਨਾਂ ਨੇ ਆਣਾ ਵਾ ਘਰ ਮੇਰੇ ਕੱਪੜੇ ਪਾ ਦਿਓ ਜਲਦੀ, ਜਲਦੀ ਬੈਗ ਚ ਤੇ ਆਪਾਂ ਚੱਲੀਏ ਮਤ
ਤੇ ਤੁਹੀ ਨਾਲ ਹੀ ਆਪਣੇ ਪਾ ਲੈ ਜੇ ਉਹਨੂੰ ਕਿਹਾ ਇੰਝ ਨੀ ਹੋ ਸਕਦਾ, ਕਹਿ ਕ੍ਰਿਸ਼ਨ ਕੱਲਾ ਕੀ ਕਰਣ ਜਾਏਗਾ, ਰਾਧਾ ਨਾਲ ਜਾਣੀ ਚਾਹੀਦੀ ਏ।
ਉੱਥੇ ਨਾ ਇਹ ਬੰਦੇ, ਬੰਦੇ ਜਾਂਦੇ ਆ ਮਾਰਕੀਟ ਦੇ ਸਾਰੇ।
ਆਹੋ ਤੇ ਕਿਸੇ ਵੇਲੇ ਜਨਾਨੀਆਂ ਨੂੰ ਵੀ ਫੜੋ ਨਾ। ਨਾਲ ਹੀ ਉੱਥੇ ਆਗਰੇ ਤਾਜ਼ ਮਹਿਲ ਵਗੈਰਾ ਵੇਖ ਕੇ ਆਉ।
ਹਾਂਜੀ, ਹਾਂਜੀ।
ਆਪਣਾ ਬੰਦਾ ਦੋ ਜਣੇ ਰਲ ਜਾਣ ਜਿਸ ਤਰ੍ਹਾਂ ਦੋ ਫੈਮਲੀਆਂ ਰਲ ਜਾਣ, ਅੱਧੇ, ਅੱਧੇ ਪੈਸੇ ਕਰ ਲੈਣ। ਹੁਣ ਅਸੀਂ ਕਿਸੇ ਵੇਲੇ ਜਾਈਦਾ ਹੁੰਦਾ ਸੀ, ਇਹਨਾਂ ਦੇ ਫਰੈਂਡ ਨਾਲ ਤੇ ਪੈਟਰੋਲ ਦਾ ਖਰਚਾ, ਜਿਸ ਤਰ੍ਹਾਂ ਅੱਧਾ, ਅੱਧਾ ਕਰ ਲਿਆ। ਤੇ ਉਹਨੂੰ ਵੀ ਨੀ ਲੱਗਦਾ, ਫੇਰ ਸਾਨੂੰ ਵੀ ਨੀ ਲੱਗਦਾ, ਨਾਲੇ ਇੰਜੋਏ ਹੋ ਜਾਂਦਾ।
ਖਾਣ ਪੀਣ ਦਾ ਚਲੋਂ, ਕਿਸੇ ਵੇਲੇ ਉਹਨੇ ਖਰਚ ਲੈ, ਕਿਸੇ ਵੇਲੇ ਇਨੇ ਖਰਚ ਲੇ। ਉਹ ਫੇਰ ਨੀ ਪਤਾ ਲੱਗਦਾ।
ਇੱਕ ਤੇ ਮੈਡਮ ਮੇਰਾ ਬੇਟਾ ਬੜਾ ਤੰਗ ਕਰਦਾ, ਆਂਟੀ ਇਹਨੂੰ ਕੀ ਕਰਾਂ ਦੱਸੋਂ?
ਕੀ ਕਹਿੰਦਾ? ਮੇਰੇ ਕੋਲ ਭੇਜ ਦੋ ਇਹਨੂੰ।
ਭੇਜਦੀ ਆ ਇਹਨੂੰ ਬਸ। ਤੰਗ ਹੀ ਕਰ ਮਾਰ ਦਾ ਸਾਰੀ ਦਿਹਾੜੀ।
ਅੰਕਲ ਨੇ ਨਾਲ ਇਹਨਾਂ ਨੂੰ ਭੇਜੂਗੀ ਕੰਮ ਖੇਤੀਬਾੜੀ ਕਰੇਗਾ ਥੋੜ੍ਹੀ।
ਆਹੋ ਮੈਂ ਕਹਿੰਦੀ ਚਾਰ ਕ ਛੁੱਟੀਆਂ ਆਂਟੀ ਵੱਲ ਕੱਢ ਆਓ।
ਕੰਮ ਕਰੇਗਾ ਸਬਜ਼ੀਆਂ ਦਾ ਇਹਨਾਂ ਦੇ ਨਾਲ।
ਹਾਂਜੀ, ਹੋਰ ਕੀ ਬਣਾਇਆ ਜੇ ਅੱਜ?
ਅੱਜ ਅਸੀਂ ਕੁਛ ਨੀ ਬਣਾਇਆਂ, ਅੱਜ ਅਸੀਂ ਬਾਜ਼ਾਰ ਦੇ ਛੋਲੇ ਲਿਆਂਦੇ ਸੀ, ਆਲੂ ਮਟਰ ਪਏ ਹੋਏ ਸੀ ਨਾ।
ਅੱਛਾ, ਅੱਛਾ।
ਤੇ ਉਹ ਫਿਰ ਕਿੰਨੇ ਫੇਰ ਸਬਜ਼ੀ ਮੈਂ ਕਿਹਾ ਪਈ ਰਹਿਣੀ ਇਸ ਤਰ੍ਹਾਂ।
ਹੂੰ।
ਇਹ ਹੁਣੇ ਤੇ ਆਏ ਹੀ ਲੇਟ ਆਏ ਨਾ, ਅੱਜ ਖਾਣਾ ਪੰਜ ਵਜੇ ਖਾਧਾ ਲੰਚ।
ਅੱਛਾ-ਅੱਛਾ, ਕਿੱਥੇ ਗਏ ਸੀ?
ਪਤਾ ਨੀ ਬਾਰਾਂ ਵਜੇ ਕਰਾਂਗੇ।
ਕਿੱਥੇ ਗਏ ਸੀ ਅੰਕਲ?
ਫੋਟੋਆਂ ਕਿਸੇ ਦੀਆਂ ਫੋਟੋਗ੍ਰਾਫਰ ਹੈ! ਨਾ ਮਾਈ ਹਸਬੈਂਡ
ਅੱਛਾ-ਅੱਛਾ।
ਫੋਟੋਆਂ ਦੇਣੀਆਂ ਸੀਂ। ਕਿਸੇ ਦੀਆਂ
ਠੀਕ ਹੈ।
ਨਾਲੇ ਸਿਲੈਕਟ ਕਰਵਾਉਣੀਆਂ ਸੀ! ਕਿਸੇ ਨੂੰ ਫੋਟੋਆਂ ਉੱਥੇ ਵੀ ਟਾਈਮ ਲੱਗ ਗਿਆ। ਫਿਰ ਉਹ ਫਿਰ ਮਜੀਠਾ ਰੋਡ ਦੇਣ ਜਾਣਾ ਸੀ। ਉੱਥੇ ਵੀ ਟਾਈਮ ਲੱਗ ਗਿਆ। ਇਸ ਕਰਕੇ ਫੇਰ ਆਏ, ਹੁਣੇ ਹੁਣ ਰੋਟੀ ਖਾਲੀ ਲੇਟ ਤੇ ਹੁਣ ਬਿਨਾਂ ਟਾਈਮ ਤੋਂ, ਵੀ ਰੋਟੀ ਖਾਓ ਨਾ ਬੜਾ ਹੋ ਜਾਂਦਾ। ਨਹੀਂ ਲੈਪਟੋਪ
ਅੱਛਾ-ਅੱਛਾ।
ਫੋਟੂਆਂ ਫੂਟੂਆਂ ਦੇਖਦੇ ਪਏ ਆ। ਬਸ ਚਾਹ ਬਣਾਉਣੀ ਹੁਣ।
ਨਹੀਂ ਬੁਣਾਉਣੀ ਚਾਹ ਹਜੇ
ਬਸ ਹੋ ਰਿਹਾ, ਚਾਹ ਦਾ ਟਾਈਮ ਪੰਜ ਵਜੇ ਪੀ, ਲੈਂਦੇ ਕਦੀ ਛੇ, ਵਜੇ ਕਦੀ ਸੱਤ ਵੱਜ ਜਾਂਦੇ। ਧੁੱਪ ਬੜੀ ਹੈ, ਨਾ ਬਾਹਰ ਅੱਜ ਤੇ, ਫਿਰ ਥੋੜ੍ਹਾ ਮੌਸਮ ਹੈਗਾ ਜੀ, ਬੱਦਲ -ਬੱਦਲ
ਹਾਂਜੀ-ਹਾਂਜੀ, ਹਾਂਜੀ, ਠੀਕ।
ਅੱਜ ਹੈਗਾ, ਥੋੜ੍ਹਾ ਬੱਦਲ ਨਾ।
ਹਾਂਜੀ-ਹਾਂਜੀ।
ਅਤੇ ਉਹਦੇ ਕਰਕੇ ਫਿਰ ਹੋ ਗਏ, ਹੋਰ
ਬਸ, ਨਿਕਲ ਆਇਆ ਕਰੋ। ਤੁਸੀਂ ਵੀ ਕਦੀ ਸੈਰ ਚ
ਹਾਂ।
ਮੇਰਾ ਵੀ ਏਦਾਂ ਹੀ ਹੈ। ਕਦੀ ਕਮਰ ਚ, ਦਰਦ ਤੇ, ਕਦੀ ਕੁਛ ਤੇ, ਕਦੀ ਕੁਛ। ਉਹਦੇ ਕਰਕੇ
ਹੋਰ।
ਅਤੇ ਉਹ ਦੁੱਧ ਲੈਣ ਕਿਹਾ ਸੀ। ਇਹਨਾਂ ਨੂੰ ਲੈ ਆਇਓ ਫੋਨ ਤੇ
ਅੱਛਾ।
ਤੇ ਲੈ ਕੇ ਨਹੀ ਆਏ। ਕਹਿੰਦੇ ਹੁਣ ਲੈ ਆਵਾਂਗਾ।
ਹੁਣ, ਜੋਗਾ ਹੈਗਾ ਆਪੇ ਜਾਣਗੇ। ਠਹਿਰ ਕੇ ਫੇਰ ਲੈ ਆਉਣਗੇ।
ਚਲੋ ਠੀਕ ਆ। ਸ਼ਾਮ ਨੂੰ ਮਿਲਦੇ ਓਕੇ-ਓਕੇ ਜੀ।